ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਵਧੀਆ ਤੁਸੀਂ ਸੁਣਾਓ
ਹੋਰ ਮੈਂ ਬੜੇ ਦਿਨ ਹੋ ਗਏ। ਤੁਹਾਡੇ ਨਾਲ ਗੱਲ ਨੀ ਹੋਈ ਮੈਂ ਕਿਹਾ ਥੋੜਾ ਬਿਜ਼ੀ ਚੱਲ ਰਹੇ ਲੱਗਦਾ।
ਹਾਂਜੀ, ਬਸ ਉਹ ਘਰ ਓ ਜਰਾ ਬਿਮਾਰ ਹੋਏ ਤੇ ਸੀ ਵੱਡੇ ਬੰਦੇ ਤੇ ਸਮਝ ਨੀ ਆਉਂਦੀ ਵੀ ਕੇ ਕਿਹੜੇ ਡਾਕਟਰ ਕੋਲ ਲੈਕੇ ਜਾਈਏ।
ਹਾਂ।
ਤਾਂ ਫਿਰ ਟਾਈਮ ਨੀ ਲੱਗਦਾ ਪਿਆ। ਉੱਧਰ ਹੀ ਸਾਰਾ ਦਿਨ ਨਿਕਲ ਨਿਕਲ ਜਾਂਦਾ ਹੈ। ਹੂੰ ਮੈਂ ਕਲ ਚਲ ਫੋਨ ਆਇਆ ਹੋਇਆ। ਅਸੀ ਤੁਹਾਡਾ। ਮੈਂ ਚੱਲ, ਗੱਲ ਕਰ ਲਾ ਹੂ ਬਸ ਏਦਰ ਹੀ ਲੱਗੇ ਹੋਏ ਸੀ, ਹੂ ਟਾਈਮ ਹੀ ਨਹੀਂ ਲੱਗਦਾ, ਉਹਨਾਂ ਵਲ ਧਿਆਨ-ਧੂਨ ਦੇਣਾ ਹੁੰਦਾ ਦਵਾਈਆਂ- ਦੁਵਾਈਆਂ ਟਾਈਮ ਸਿਰ ਤੇ ਦੇਣੀਆਂ ਹੁੰਦੀਆਂ ਨੇ। ਰੋ ਟਾਈਮ ਸਿਰ ਚਾਹੀਦੀ ਹੈ। ਤਾਂ ਫੇਰ। ੳਦਰ ਹੀ ਲੱਗੇ ਹੋਏ ਸੀ।
ਫਿਰ ਬੰ ਬਜ਼ੁਰਗ ਬੰਦਾ ਘਰ ਹੋਏ ਨਾ ਫੇਰ ਉਹਦੀ ਸੇਵਾ ਚ ਜ਼ਿਆਦਾ ਟਾਈਮ ਲੱਗ ਜਾਦਾਏ। ਦਾ ਜੌ ਕਹਿੰਦੇ ਨੇ ਨਾ ਬਜ਼ੁਰਗ ਔਰ ਬੱਚਾ ਇੱਕ ਬਰਾਬਰ
ਹਾਂਜੀ ਹੂੰ ।
ਹਾਂ ਬੱਚਿਆਂ ਵਾਂਗੀ ਉਹਨਾਂ ਦੀ
ਹਾਂਜੀ ਸਾਰੇ ਹੂੰ, ਜਿੱਦਾਂ ਵੀ ਉਝ ਦੀਆਂ ਹੀ ਹੁੰਦੀਆਂ ਨੇ ਖਾਣ-ਪੀਣ ਦੀਆਂ ਜੋ ਖਾਣਾ, ਉਹ ਬਣਾ ਕੇ ਦੇਣਾ। ਪੈਂਦਾ ਇਹ ਚਾਹੀਦਾ ਇਹ ਵੀ ਲਿਆਓ, ਉਹ ਵੀ ਲਿਆਓ ਫਿਰ ਟੈਮ ਸਿਰ ਚਾਹੀਦਾ ਉਹਨਾ ਨੂੰ ਜਰਾ ਲੇਟ ਹੋ ਜਾਏ ਤੇ ਫੇਰ ਤੁਹਾਨੂੰ ਪਤਾ ਤੇ ਹੈਹੀਏ
ਹਾਂ ਹਾਂ। ਹਾਂ, ਮੇਰੇ ਘਰ ਵੀ ਹੈਗੇਨੇ ਔ ਔਨਾਂ ਦੀ ਥੋੜ੍ਹੀ ਤਬੀਅਤ ਠੀਕ ਨੀ ਰੇਂਦੀ। ਫੇਰ ਉਹ ਸਾਰਾ ਦਿਨ ਉਹਨਾਂ ਦੇ ਨਾਲ ਇੱਕ ਬੰਦਾ ਚਾਈ ਮੈਂ ਔਨਾਂ ਨੂੰ ਨੁਆਣਾ ਧੁਆਣਾ ਤੇ ਕੰਘੀ ਕਰਨੀ ਤੇ ਫੇਰ ਉਹਨਾਂ ਜਿੱਦ ਜੜੀ ਚੀਜ਼ ਖਾਣੀ ਔਈ ਖਾਣੀ ਏ। ਦੂਜੀ ਖਾਣੀ ਨਈ, ਹਾਂ ਤੇ ਫੇਰ ਉਹਨਾਂ ਨੂੰ ਔਹੀ ਬੰ
ਦੀਆਂ ਨੇ। ਕਈ ਵਾਰੀ ਖਾਂਦੇ ਨੀ ਦਵਾਈ ਜਿੱਦ ਕਰਕੇ। ਨਾ ਖਾਣ ਤੇ ਬ ਬਮਾਰ ਔ ਈ ਐ ਨਈ ਲੇਂਦੇ ਤੇ ਟਾਈਮ ਸਿਰ ਨਾ ਲੈਣ ਤਾ ਹੂੰ, ਧਨਵਾ ਰ
ਨੀ, ਸਾਡੇ ਵੀ ਇਸ ਤਰ੍ਹਾਂ ਈ ਐ। ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਉਨ ਸਾਡੇ ਤੇ ਨਾਮ ਵੀ ਨੀ ਸਕਦੇ ਨਾ ਆਪੇ ਔ ਔਨਾ ਨੂੰ ਨਵਾਣਾ ਪੈਂਦੈ ਫਿਰ ਕੰਘੀ ਕਰੋ ਤੇ ਅੰ ਸਿਰ ਧੋਣਾ ਏ, ਤੇਲ ਲਗਾਨਾ ਏ ਫਿਰ ਮੇਰਾ ਪੱਖਾ ਤੇਜ਼ ਕਰਦੋ, ਮੇਰਾ ਪੱਖਾ ਘੱਟ ਕਰਦੋ ਫੇਰ ਪਰ ਮੈਂ ਕੇਂਨੀ ਆਂ ਅ ਵੱਡੇ ਬੰਦੇ ਵੀ ਸਿਰ ਤੇ ਹੋਣੇ ਬੋਤ ਜਰੂਰੀ ਨੇ ਭਾਵੇਂ ਖਾਲੀ ਬੈਠੇ ਦੇ ਈ, ਬੈਠੇ ਦੇ ਈ ਨੇ ਨਾ ਫੇਰ ਵੀ
ਉ ਨਾ ਗ ਬੰਦੇ ਨੂੰ ਐ ਆਂਦੈ। ਕੋਈ ਆ ਵੀ ਜਾਏ ਡਰ ਵੀ ਨਈ ਹੁੰਦਾ ਵੱਡਾ ਬੰਦਾ ਬੈਠਾ ਏ ਸਾਮਣੇ ਧਿਆਨ ਤੇ ਰੱਖਿਆ ਇਐ ਔਨੇ।
ਹਾਂਜੀ-ਹਾਂਜੀ, ਹਾਂ ਸਾਡੇ ਮੰਮੀ ਹੋਰੀ ਕਹਿੰਦੇ ਸੀ ਜਿਹੜੇ ਵੱਡ ਡੇ ਹੁੰਦੇ ਨੇ ਨਾ ਉਹ ਘਾਰ ਦੇ ਜੰਦਰਰੇ ਹੁੰਦੇ ਨੇ ਕਿ ਜੇਕਰ ਉਹ ਬੈਠੇ ਦੇ ਐ ਨਾ ਸਾਨੂੰ ਘਰ ਜੰਦਰਾ ਲਗਾਉਣ ਦੀ ਲੋੜ ਨਹੀਂ ਪੈਂਦੀ।
ਹਾਂਜੀ ਏ ਤੇ ਹੈ ਹੀ ਏ ਬੂਹੇ ਅੱਗੇ ਬੈਠੇ ਰਹਿਣਾ ਜਿੰਦਰਾ ਤੇ ਆਪੇ ਲੱਗੇ ਰਹਿੰਦਾ ਸੀ ਨਾ ਫਿਰ ਪਹਿਲੇ ਕੋਈ ਆ ਜੇ, ਉਹਨੂੰ ਪੁੱਛਣਾ ਕੌਣ ਆਇਆ। ਕੌਣ ਏ ਤੂੰ ਤਾਂ ਫੇਰ ਬੰਦੇ ਨੂੰ ਭਰੋਸਾ ਹੁੰਦਾ ਚੱਲ ਵੱਡਾ ਬੰਦਾ ਬੈਠਾ ਧਿਆਨ ਤੇ ਰੱਖਿਆ ਹੋਇਆ ਨਾ
ਹਾਂ
ਹੋ ਆਈਏ
ਹਮ ਬਸ ਹੁਣ ਉਹ ਵੀ ਏ ਹੀ ਮੰਗਦੇ ਨੇ ਨੇ ਕਿ ਅ ਇਹ ਉਮਰ ਆ ਗਈ ਨਾ ਆਪ ਤੇ ਉਹ ਕਿਥੇ ਜਾ ਨਹੀ ਸਕਦੇ, ਫੇਰ ਉਹ ਕਹਿੰਦੇ ਨੇ ਰੌਣਕ ਮੇਰੇ ਚਾਰੋਂ ਤਰਫ ਬੈਠੇ ਰਹਿਣ ਸਾਰੇ ਬੰਦੇ ਮੇਰੇ ਕੋਲ ਸਰਾਣੇ ਬੈਠੇ ਰਹਿਣ ਗੱਲਾਂ ਕਰਦੇ ਰਹਿਣ ਤੇ ਦਿਲ ਲੱਗਿਆ ਰਹੇ
ਰੌਣਕ ਵੱਡੇ ਬੰਦੇ ਨਾਲ ਹੀ ਲੱਗਦੀ ਦੀ ਅੱਜ ਕੱਲ ਦੇ ਰੌਣਕਾਂ ਲੱਗਦੀਆਂ ਨੀ ਸਾਰਾ ਦਿਨ ਫੋਨ ਵਿਚ ਵੜੇ ਰਹਿੰਦੇ ਨੇ। ਵੱਡੇ ਬੰਦੇ ਹੈਗੇ ਸੀ ਤੇ ਰੌਣਕ ਲੱਗੀ ਲੱਗੀ ਹੁੰਦੀ ਸੀ। ਕਦੇ ਕੁਛ ਮੰਗਵਾ ਲਿਆ ਕਦੇ ਕੁਛ ਮੰਗਵਾ ਲਿਆ ਫਿਰ ਸਾਰੇ ਬੱਚੇ ਆਉਂਦੇ ਨੇ ਪੋਤਰੇ ਪੋਤਰੀਆਂ ਨੂੰ ਦੇਣਾ ਸਭ ਨੂੰ ਦੇਣਾ।
ਹਾਂ ਤੇ ਆਰ ਵੀ ਵੱਡੇ ਬੰਦਿਆਂ ਨਾਲ ਹੀ ਹੁੰਦਾ ਹੈ। ਸਾਨੂੰ ਹੈ ਨਾ ਆਰ ਹੈ। ਕਿ ਹੁਣ ਇਹਨਾਂ ਨੂੰ ਖਾਣਾ ਦੇਣਾ ਟਾਈਮ ਤੇ ਤੇ ਅਸੀ ਟਾਈਮ ਤੇ ਖਾਣਾ ਬਣਾਉਣਾ ਏ ਤੇ ਨਹੀਂ ਤੇ ਖਾਲੀ ਆਪ ਹੀ ਖਾਣਾ ਹੋਏ ਤੇ ਬੰਦਾ ਲੇਟ ਫੇਰ ਹੋ ਜਾਂਦਾ ਤੇ ਵੱਡਿਆਂ ਕਰਕੇ ਨਾ ਟਾਇਮ ਸਿਰ ਖਾਣਾ ਤਿਆਰ ਹੋ ਜਾਂਦਾ।
ਹਾਂਜੀ ਏਹ ਤੇ ਹੈ ਹੀ ਫਿਰ।
ਹਾਂ ਹੁਣ ਸਾਡਾ ਇੱਕ ਗੱਲ ਹੋ ਸਾਡੇ ਦੇਸ਼ ਵਿੱਚ ਅਜੇ ਫਿਰ ਵੀ ਕੇਅਰ ਹੁੰਦੀ ਹੈ ਵੱਡਿ ਆਂ ਦੀ ਤੇ ਹਾਂ ਪਰ ਕਈ ਜਗ੍ਹਾ ਤੇ ਅੱਜ ਇੱਥੇ ਇੰਡੀਆ ਵਿੱਚ ਵੀ ਇੰਝ ਹੋ ਗਿਆ ਕਿ ਵੱਡਿਆਂ ਨਾਲ ਬਿਲਕੁਲ ਦੁਦਕਾਰ ਦਿੰਦੇ ਨੇ ਉਹਨਾਂ ਦੀ ਸੇਵਾ ਨੀ ਕਰਦੇ ਉਹ ਵਿਚਾਰੇ ਵੱਡਿਆਂ ਨੇ ਜਿਹਨਾਂ ਨੇ ਸਾਰੀ ਉਮਰ ਤੁਹਾਨੂੰ ਦਿੱਤੀ ਤੁਹਾਨੂੰ ਪਾਲਿਆ ਤੁਹਾਡੇ ਲਈ ਆਪਣੀ ਪੂਰੀ ਜ਼ਿੰਦਗੀ-ਜ਼ਿੰਦਗੀ ਖਤਮ ਕਰਤੀ ਤੇ ਉਹ ਲੋਕ ਆਪ ਵੱਡੇ ਹੋ ਜਾਂਦੇ ਬੱਚੇ ਤੋ ਸਮਝਦੇ ਨੇ ਕਿ ਇਹ ਤੇ ਐਵੇਂ ਹੀ ਨੇ ਬਜ਼ੁਰਗ ਸਾਡੇ ਤੇ ਬੋਛਨੇ ਤੇ ਬੌਛ ਸਮਝਣ ਲੱਗ ਜਾਂਦੇ ਨੇ। ਕੋਈ ਉਹਨਾਂ ਦੀ ਕੇਅਰ ਨੀ ਕਰਦੇ ਤੇ ਕਈ ਲੋਕ ਤੇ ਬੜਾ ਬੜੇ ਆਪਣੇ ਵੱਡੇ ਬਜ਼ੁਰਗਾਂ ਨੂੰ ਸੰਭਾਲ ਕੇ ਰੱਖਦੇ ਨੇ ਉਹਨਾਂ ਦਾ ਬੜਾ ਧਿਆਨ ਰੱਖਦੇ ਨੇ। ਜੇ ਆਪ ਨਹੀਂ ਕਰ ਪਾਉਂਦੇ ਤੇ ਫਿਰ ਉਹਨਾਂ ਨੂੰ ਕੋਈ ਕੰਮ ਨੌਕਰ ਲਗਾ ਦੇਣਗੇ।
ਹਾਂ, ਤਾਂਹੀ ਸਹੀ ਗੱਲ ਹੈ ਫੋਨ-ਫੋਨਾਂ ਵਿੱਚ ਵੇਖਲੋ ਤੁਸੀਂ ਇੰਨਾ ਵਖਾਂਦੇ ਨੇ ਕਿਵੇਂ ਮਾਂ ਪਿਓ ਨੂੰ ਤੇ ਸੜਕਾਂ ਤੇ ਸੁੱਟ ਜਾਨ ਦਿਨੇ ਆਪ ਨਿਕਲ ਜਾਂਦੇ ਨੇ। ਫਿਰਦੇ ਰੁਲਦੇ ਰਹਿੰਦੇ ਨੇ ਨਾ ਕੋਈ ਰੋ
ਹਾਂ, ਬਾਹਰਲੇ ਦੇਸਾਂ ਵਿੱਚ ਵੀ ਬੰ ਉਹ ਬਾਹਰਲੇ ਦੇਸਾਂ ਚ ਵੀ ਪਿੱਛੇ ਗਏ ਆ। ਉੱਥੇ ਤਾਂ ਵਰਿਧ ਆਸ਼ਰਮ ਬਣੇ ਪਏਐ। ਪਰ, ਉਹ ਵਿਰਧ ਆਸ਼ਰਮ ਬੜੇ ਅੱਛੇ ਐ, ਤੇ ਉੱਥੇ ਜੋ-ਜੋ ਜਿਹੜਾ ਮਤਲਬ ਸੱਠ-ਸੱਤਰ ਤੋਂ ਉੱਤੇ ਹੋਇਆ। ਤੇ ਉਹਨਾਂ ਨੂੰ ਤੇ ਓਲਡ ਏਜ ਹੋਮ ਵਿੱਚ
ਅੱਛਾ।
ਹਾਂ। ਤੇ ਪਰ ਉਹ ਉੱਥੇ ਬੜੀ ਕੇਅਰ ਕਰਦੇ ਨੇ। ਓਲਡ ਏਜ ਹੋਮ ਵਿੱਚ ਬੜੀ ਕੇਅਰ ਕਰਦੇ ਨੇ। ਪਰ ਮੈਂ ਕਹਿੰਦੀ ਆ ਜੇਕਰ ਓਲਡ ਏ ਬੜੇ ਅੱਛੇ ਨੇ ਤੇ ਫੇਰ ਤੇ ਬਜ਼ੁਰਗਾਂ ਵਾਸਤੇ ਉੱਥੇ ਵੀ ਸਹੀ ਨੇ ਕਿਉਂਕਿ ਆਪਣੇ ਹਾਨ ਦੇ ਬੰਦਿਆਂ ਨਾਲ ਚਾਰੋ ਤਰਫ ਬੈਠੇ ਹੋਣਗੇ ਉਹ। ਗੱਲਾਂ ਕਰਣ ਕਿਉਂਕਿ ਜਿਹੜੇ ਜਿਸ ਨਾ ਇੱਕ ਗੱਲ ਤੇ ਇਹ ਵੀ ਹੈ ਜਿਵੇਂ ਯੰਗ ਏਜ ਏ ਬੱਚੇ ਈ ਨੇ, ਸਾਡੇ ਵੀ ਬੱਚੇ ਨੇ ਸਮਝ ਲਉ ਉਹ ਉਹਨਾਂ ਦਾ ਟਾਈਮ ਤੇ ਕਮਾਉਣ ਦਾ ਏ ਘਰੋਂ ਬਾਹਰ ਨਿਕਲਣ ਦਾ ਏ ਉਹ ਹੁਣ ਸਾਡਾ ਧਿਆਨ ਰ ਜਾਣਗੇ ਤੇ ਆਪਣੀ ਜ਼ਿੰਦਗੀ ਚ ਤਰੱਕੀ ਕਿਵੇਂ ਕਰਨਗੇ
ਆ ਐਥੇ ਆਈ ਆ ਬਸ
ਹਾਂ ਉਹਨਾਂ ਨੂੰ ਆਪਣਾ ਕਮਾਈ ਵਾਸਤੇ ਵੀ ਟਾਈਮ ਚਾਹੀਦਾ ਏ ਆਪਣਾ ਘੁੰਮਣ ਨੂੰ ਵੀ ਜਾਣਾ ਹੈ ਉਹਨਾਂ ਦੀ ਆਪਣੀ ਲਾਈਫ ਬਣ ਜਾਂਦੀ ਏ ਫੈਮਲੀ ਬਣ ਜਾਂਦੀ ਹੈ ਉਹਨਾਂ ਨੂੰ ਵੀ ਟਾਈਮ ਦੇ ਜੋ
ਫਰੈਂਡ ਸਰਕਲ
ਫਰੈਂਡਸ ਨਾਲੋਂ ਵੀ ਜ਼ਰੂਰੀ ਉਹਨਾਂ ਦਾ ਕੈਰੀਅਰ ਹੁੰਦਾ ਹੈ ਕਿਉਂਕ ਅਗਰ ਕਿਸੀ ਜੋ ਵੀ ਲੱਗੇ ਦੇ ਆ ਤੇ ਜੋ ਵੀ ਤੁਹਾਨੂੰ ਪਤਾ ਛੁੱਟੀ ਮਿਲਦੀ ਨ ਬੜਾ ਕੁੱਛ ਕਹਿ ਕੇ ਛੁੱਟੀ ਦੇਣੀ ਪੈਂਦੀ ਏ ਉਹ ਸੱਚਾ ਤਾਂ ਯੰਗ ਏਜ ਵਾਲਾ ਵੀ ਹੈ ਨਾ ਕਿ ਉਹ ਕਿਵੇਂ ਟਾਈਮ ਦੇ ਪਾਏ ਹਾਂ ਹਾਂ ਪਰ ਬੜੀ ਨਾ ਬੜੀ ਟਿਪਕਲ ਜਿ ਸਿਚੁਏਸ਼ਨ ਬਣ ਜਾਂਦੀ ਹੈ
ਹਾਂਜੀ ਆ ਤੇ ਹਮ ਉਹ ਕਹਿੰਦਾ ਮੈਨੂੰ ਵੀ ਟੈਮ ਚਾਹੀਦਾ ਉਹ ਕਹਿੰਦਾ ਸਾਨੂੰ ਵੀ ਟਮ ਚਾਹੀਦਾ ਹੈ ਬੰਦਾ ਕਿੱਥੇ ਕਿੱਥੇ ਪਵੇ ਤੇ ਆਏ
ਹਾਂ ਨੌਕਰੀ ਵਾਲੇ ਨੌਕਰੀ ਤੇੁ ਤਨਦੇੇ ਨੇ ਜੇ ਅਗਰ ਕੋਈ ਬਿਜਨਸ ਹੈ ਨੌਕਰੀ ਵਾਲਾ ਤਾਂ ਮੈਂ ਕਹਿੰਦੀ ਹਾਂ ਫੇਿਰ ਨੌ ਦਸ ਵਜੇ ਜਾ ਕੇ ਸ਼ਾਮੀ ਛੇ ਵਜੇ ਕਾਰਰ ਆ ਜਾੇਗਾ ਬਿਜਨਸ ਵਾਲਿਆਂ ਤੋਂ ਟਾਈਮ ਕੋਈ ਨੀ ਹੈਗਾ ਉਹ ਤੇ ਨੌ ਨੌ ਵਜੇ ਉਹਨਾਂ ਦੇ ਨ ਸੁਏਬ ਕੋਈ ਟਾਈਮ ਆ ਤੇ ਨਾ ਕੋਈ ਰਾਤ ਦਾ ਟਾਈਮ ਹਾਂ ਹਾਂ
ਤੇ ਤੁਸੀਂ ਕਿੱਥੋਂ ਦਵਾਈ ਲੈਂਦੇ ਹੋਗੇ
ਅਸੀਂ ਵੀ ਇੱਥੇ ਸਾਡੇ ਅਧਿਕਾਰ ਦੇ ਕੋਲ ਹੀ ਹੈਗਾ ਕਿਉਂਕਿ ਉਹਨਾਂ ਦੇ ਅ ਨਾ ਸਾਡ ਸਾਡੇ ਮਾਤਾ ਜੀ ਦੇ ਲੰਗਸ ਹੋ ਗਏ ਨੇ ਖਰਾਬ ਫ ਚਰਚ ਪਸ ਬਿਲ ਕੋਲ ਦਵਾਈ ਆਏਗੀ ਉਹ ਜਰਾ ਜਿ ਚੱਲਦੇ ਆ ਨਾ ਤੇ ਸਾਹ ਚੜ ਜਾਂਦਾ ਫੇਿਰ ਬੜਾ ਧਿਆਨ ਰੱਖਦਾ ਕਹਿੰਦਾ ਹੁੰਦਾ ਸਾਹ ਨਾ ਉਖੜ ਜਾਂਦਾ ਹਾਂ ਫੇਰ ਕੁੱਛ ਗੋਡਿਆਂ ਨਾਲ ਤੁਰਿਆ ਵੀ ਨਹੀਂ ਜਾਂਦਾ ਗੋਡੇ ਵੀ ਫੇਸ਼ਨ ਹੋਏ ਦੇ ਹੈ ਤੇ ਬੜਾ ਮੁਸ਼ਕਿਲ ਦੀ ਸਿਚੁਏਸ਼ਨ ਆ ਰ ਹੁੰਦੀ ਹੈ ਵ
ਹਾਂਜੀ ਹ ਇਥੇ ਹੈ ਹੀ ਆ
ਹੁਣ ਅਸੀਂ ਵੀ ਏਜ ਵਿੱਚ ਵੱਡਰ ਵ ਵੱਡੇ ਹੋ ਰਹੇ ਆ
ਹਮ ਨਾ ਅੱਜਕੱਲ ਖਾਣਾ ਪੀਣਾ ਇੰਨਾ ਬੇਕਾਰ ਹੋਇਆ ਹੈ ਚੀਨ ਚ ਜਾਨ ਹੀ ਨੀ ਬਣਦੀ
ਹਾਂ ਸ ਤੇ ਜਾਣ ਹੀ ਨਹੀਂੀ ਹੈ ਬੱਚਿਆਂ ਨਾਲ ਕੰਮ ਹੋ ਜਾਂਦਾ ਕਿੰਨਾ ਬੱਚਿਆਂ ਦਾ ਕੰਮ ਹੋ ਗਿਆ ਚਲੋ ਠੀਕ ਫੇਰ ਵੀ ਵੱਡੇ ਵੀ ਬਹੁਤ ਜ਼ਰੂਰੀ ਨੇ ਬ ਬਹੁਤ ਵੱਡ ੇ ਬਹੁਤ ਜ਼ਰੂਰੀ ਨੇ ਬੱਚੇ ਵੀ ਜਰੂਰੀ ਨੇ ਵੱਡਿਆਂ ਬਗੈਰ ਵੀ ਵੱਡਿਆਂ ਬਗ਼ੈਰ ਵੀ ਗੁਜ਼ਾਰਾ ਨੀ ਤੇ ਬੱਚਿਆਂ ਬਗੈਰ ਵੀ ਗੁਜ਼ਾਰਾ ਨੀ ਹਾਂ ਤੇ ਪਰ ਕੋਈ ਸਲਾਮ ਪਰ ਬੜਾ ਣਾ ਹਉਂਦਾ ਕੋਈ
ਹਾਂ ਤੇ ਮਡੇ ਬੰਦ ਕੋ ਲ ਲਦਾ ਹਾਂ ਇ ਤੇ ਆਈਏਵੇ
ਫ ਬੇਜਦਾ ਇਹ ਕੰਮ ਕਿਵੇਂ ਕਰੀਏ ਤ ਵੱਡਾ ਬੰਦਾ ਸਲਾਹ ਵੀ ਸਹੀ ਜਾਂਦਾ ਹੈ
ਹਮ ਹੋ ਸੁਣਾ
ਬੱਸ ਲੱਗੇ ਦੇ ਹਾਂ ਅਸੀਂ ਵੀ ਕੰਮ ਹੁਣ ਖਾਣਾ ਬਣਾ ਕੇ ਜਾਇ ਤੇ ਹ ਹਾਂ ਰਾਤ ਦਾ ਫਿਰ ਸ਼ੁਰੂ ਹੋ ਜਾਣਾ ਹੁਣ ਥੋੜ੍ਹੀ ਦੇਰ ਤੱਕ ਰਾਤ ਦਾ ਸ਼ੁਰੂ ਹੋ ਜਾਣਾ ਪਹਿਲੇ ਮਾਤਾ ਜੀ ਨੂੰ ਹਾਂ ਹੁਣ ਥੋੜੀ ਦੇਰ ਮਾਤਾ ਜੀ ਨੂੰ ਸੈਰ ਕਰਾਉਣ ਲੱ ਜਾਵਾਂਗੇ ਸ਼ਾਮੀ ਹਾਂ ਪਾਰਕ ਵਿੱਚ ਨਾ ਸਾਰੇ ਸਾਰੀਆਂ ਹੀ ਮਤਲਬ ਬਜ਼ੁਰਗ ਲੇਡੀਜ਼ ਆ ਕੇ ਬੈਠ ਜਾਂਦੀਆਂ ਨੇ ਫਿਰ ਹਾਂ ਅਸੀਂ ਆਪਣੇ ਮੰਮੀ ਜੀ ਨੂੰ ਵੀ ਉੱਥੇ ਬਿਠਾਦੇ ਹਾਂ ਤੇ ਕਾਫੀ ਘੰਟਾ ਆਪਣੇ ਗੱਲਾਂ ਗੁੱਲਾਂ ਕਰ
ਹਾਂ ਤੇ ਟੈਮ ਪਾਸ ਹੋ ਜਾਂਦਾ ਉਹਨਾਂ ਦਾ ਵੀ ਬਹਿ ਕੇ ਸਾਰ ਦਿਨ ਘਰ ਬਹਿ ਬੈ ਕੇ ਵੀ ਹੁੰਦਾ ਬੰਦਾ ਬੋਰ ਹੋ ਜਾਂਦਾ ਜਾਂੰਦਾ ਦੋ ਮਿੰਟ ਪਾਾਰਗੇ ਚੱਕਰ ਲਾਏ ਮਨ ਹੋਰ ਹੋ ਜਾਂਦਾ
ਆਪਣੇਿਆਨ ਨਾਲ ਬੈਠ ਕੇ ਗੱਲਾਂ ਕਰਨੀੀਆਂ ਵੀ ਅੱਛਾ ਲੱਗਦਾ ਨੇ ਨਾਲੇ ਟਾਈਮ ਪਾਸ ਹੋ ਜਾਂਦਾ ਅਸੀਂ ਦੇ ਬੱਚੇ ਹੀ ਹੁੰਦੇ ਹਾਂ ਅਸੀਂ ਇੰਨਾ ਆ ਕੇ ਆਪਣਾ ਕੋਈ ਕੰਮ ਕਰਨਾ ਹੁੰਦਾ
ਹਮ ਆਹ ਤੇ ਆਏ
ਪਰਸੋਂ ਗੁਰਦੁਆਰੇ ਵੀ ਲੈ ਕੇ ਗਏ ਸਾਂ ਵੀਲ ਚੇਅਰ ਤੇ ਗੁਰਦੁਆਰੇ ਲੈ ਗਏ ਸਾਂ ਹਾਂ ਬੜੇ ਖੁਸ਼ ਹੋਏ ਕਹਿੰਦੇ ਅੱਜ ਬੜਾ ਆਨੰਦ ਆਇਆ ਤੇ ਕਿਉਂਕਿ ਉਹ ਜੋ ਬੰਦਾ ਸ਼ੁਰੂ ਤੋਂ ਕਿੱਥੇ ਜਾਂਦਾ ਤੇ ਰੱਬ ਘਰ ਜਾ ਕੇ ਤੇ ਆਨੰਦ ਆਉਂਦਾ ਏ
ਹਾਂ ਇਹ ਤੇ ਹੈਈ
ਹਾਂ ਤੇ ਥੋੜੀ ਥੋੜੀ ਦੇਰ ਬਾਣੀ ਸੁਣ ਲਓ ਪਾਠ ਸੁਣੋ ਤੇ ਸ਼ਾਂਤੀ ਮਿਲ ਜਾਂਦੀ ਤੇ
ਹਾਂਜੀ
ਚਲੋ ਠੀਕ ਹੈ ਫੇਿਰ ਮਿਲਲੇ ਆ ਜੀ ਹਾਂਜੀ ਓਕੇ ਜੀ